ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।
ਕੀ ਹਾਲ ਏ, ਠੀਕ।
ਬਸ ਵਧੀਆ, ਤੁਸੀਂ ਸੁ
ਆਹ ਕੋਲ ਕਰ ਰ‌ਈ ਸੀ, ਤੁਆਡਾ ਕੋਲ ਨੀ ਲੱਗ ਰਿਆ ਸੀ।
ਮੌਸਮ ਖ਼ਰਾਬ ਏ ਨਾ, ਉਸ ਵਜੇ ਨਾਲ ਸ਼ਾਇਦ ਆ। ਕੁਛ ਟਾਵਰ ਨੀ ਮਿਲ ਰੇ ਨਾ। ਮੌਸਮ ਬਾਰਿਸ਼ ਹੋ ਰੀ ਏ ਨਾ ਏਧਰ ਬੋਤ।
ਅੱਛਾ ਅੱਛਾ ਠੀਕ ਏ। ਓ ਯਾਰ ਐ ਜੀਵ -ਜੰਤੂਆਂ ਦਾ ਵੀ ਕਿੰਨਾ ਓ, ਹੁੰਦਾ ਪਿਆ ਪਸ਼ੂ, ਪਕਸ਼ੀਆਂ ਦਾ।
ਪਸ਼ੂ -ਪਕਸ਼ੀ ਹਾਂ, ਪਸ਼ੂ- ਪਕਸ਼ੀ ਦਿਖਦੇ ਈ ਨੀ ਅੱਜ ਕੱਲ। ਤੇ ਅੱਜ ਕੱਲ ਹੈ ਵੀ ਨੀ ਪਸੂ਼-ਪਕਸ਼ੀ।
ਕਿਉਂਕਿ ਐ ਜੜੇ ਟਾਵਰ ਵਗੈਰਾ ਚੱਲ ਰੇ ਨਾ।
ਹੂੰ ਹੂੰ।
ਪਸ਼ੂ- ਪਕਸੀ਼ ਲਾਸ ਦੇ‌ ਵਿਚ ਜੇੜੀ ਰੇਨਸ ਨਿਕਲਦੀ ਏ ਨਾ।
ਹੂੰਅ
ਤੇ ਓ ਲੋਸ ਕਰਦੀ ਓਨਾਂ ਨੂੰ, ਅਸੀਂ ਜਿੱਥੇ ਪੈਲੇ ਰੈਂਦੇ ਸ ਕਿ ਓਥੇ ਤੇ ਪਸ਼ੂ -ਪਕਸ਼ੀ ਇੱਕ ਵੀ ਨੀ ਸੀ ਵਿਖਦਾ ਏਥੇ। ਏਥੇ ਜਿੱਥੇ ਹੁਣ ਨਿਊ ਸ਼ਿਫਟ ਹੋਏ ਏਥੇ ਫੇਰ ਵੀ ਦਿਖਦੇ ਨੇ ਪਕਛੀ। ਓ ਵੀ ਬੜੇ ਟਾਵੇਂ -ਟਾਵੇਂ ਆ। ਅੱਜ ਕੱਲ ਦੇਖੋ ਪੈਲੇ ਕਿ ਕੀ ਰੰਗ ਭਰੰਗੀ ਚਿੜੀਆਂ ਆਂਦੀਆਂ ਸੀ, ਏ ਹੁੰਦੇ ਸੀ, ਕਾਂ ਹੁੰਦੇ ਸੀ। ਕਿੰਨਾ ਕੁਛ ਹੁੰਦਾ ਸੀ, ਹੁਣ ਤੇ ਵਿਖਦੇ ਈ ਨੀ ਕੋਈ।
ਮੇਰੇ ਵੀ ਪਤਾ ਕਾ ਬਾਰ ਮੈਂ ਪੇੜ -ਪੌਦੇ ਲਗਾਏ ਦੇ ਸੀ। ਤੇ ਮੇਰੇ ਏਥੇ ਇਸ ਤਰ੍ਹਾਂ ਹੁੰਦਾ ਸੀ ਕੀ ਚਿੜੀਆਂ ਆਪਣੇ ਘੋਂਸ
ਹੂੰ ਚਿੜੀਆਂ ਸੀ, ਕਬੂਤਰ ਸੀ, ਹੁਣ ਤੇ ਕੁਛ ਕੋਈ ਨੀ ਲੱਭਦਾ।
ਬੱਚੇ ਏਨਾ ਖੁਸ਼ ਹੋਣਾ ਕੀ ਮੰਮੀ ਸਾਡੇ ਤੇ ਘੋਂਸਲਾ ਏ, ਦੇਖ ਮੰਮੀ ਆਂਡੇ ਪਏ ਨੀ। ਫੇਰ ਮੈਂ ਕੈਣਾ ਓਨਾਂ ਨੂੰ ਬੱਚਿਆਂ ਨੂੰ, ਕੀ ਰੈਣ ਦੋ ਏਨੂੰ ਛੇੜਿਆ ਜੇ ਨਾ। ਏਦੇ ਆਪੇ ਬੱਚੇ ਬਨੰਣ ਬਨਣਗੇ। ਦੋ ਦੇ ਚਾਰ ਹੋਣਗੇ।
ਬੱਚਿਆਂ ਨੂੰ ਨੀ ਪਤਾ ਲੱਗਦਾ। ਐ ਥੋੜੇ ਦਿਨ ਪੈਲੇ ਆ ਸਾਡੇ ਨਿਊ ਮਕਾਨ ਬਣ ਰਿਆ। ਮੇਰਾ ਬੱਚੇ ਚਿੜੀਆਂ ਦੇ ਅੰਡੇ ਦੇਖ ਕੇ, ਚੁੱਕ ਕੇ ਘਰ ਲੈਆ ਸੀ।
ਆਏ ਹਾਏ।
ਪਤਾ ਨੀ ਸੀ ਬੱਚਿਆਂ ਨੂੰ, ਫੇਰ ਮੈਂ ਏਨਾਂ ਨੂੰ ਸਮਝਾਇਆ ਕੀ ਏਨਾਂ ਦੇ ਆਂਡੇ ਨੀ ਚੁੱਕੀ ਦਾ ਹੁੰਦਾ, ਹੱਥ ਨੀ ਲਾਈ ਦਾ ਹੁੰਦਾ। ਬੋ ਪੈ ਜਾਂਦੀ ਐ, ਤੇ ਚਿੜੀਆ ਫੈਰ ਸੁੱਟ ਦਿੰਦੀ ਆਂਡਾ। ਫੇਰ ਬੱਚਿਆਂ ਨੂੰ ਥੋੜੀ ਸਮਝ ਆਈ। ਪੂਰਾ ਦੱਸਿਆ ਬੱਚਿਆਂ ਨੂੰ, ਤਾਂ ਸਮਝ ਆਈ ਬੱਚਿਆਂ ਨੂੰ।
ਹੂੰ ਅੱਜ-ਕੱਲ੍ਹ ਦੇਖੋ ਨਾ ਏਥੇ ਇਲੈਕਟ੍ਰਿਕ ਵਾਇਰਾਂ ਕਿੰਨੀਆਂ ਲੱਗ ਗਈਆਂ ਨੇ।
ਬਸ ਐਈ ਆ, ਟਾਵਰ, ਮੋਬਾਈਲ ਟਾਵਰ ਦੇਖੋ। ਮੋਬਾਇਲ ਟਾਵਰ ਨੇ, ਦੂਸਰੇ ਟਾਵਰ ਨੇ ਆਪਦੇ ਬੱਚਿਆਂ ਨੂੰ ਲੋਕਾਂ ਨੇ ਏਸੀ ਲਗਾ ਤਦਾ ਏਨੇ ਏਨੇ। ਸਾਰੀ ਏਨਾਂ ਦੀ ਜੜੀ ਕੀ ਪ੍ਰਦੂਸ਼ਣ ਨਿਕਲਦਾ ਐ। ਜੜੀ ਅਲਟਰਾ ਵੌਇਲਟ ਨਿਕਲਦੀਆਂ ਨੇ, ਓ ਪਕਸ਼ੀਆਂ ਨੂੰ ਖ਼ਤਮ ਕਰੀ ਜਾਰੀਆਂ।
ਤਾਰਾਂ 'ਚ ਏਨੇ-ਏਨੇ ਵੋਲਟ ਦੇ ਕਰੰਟ ਹੈਗੇ ਨੇ, ਕਿਸੀ ਟੈਮ ਲਾਓ ਮੀਂਹ-ਚੱਖੜ ਹੁੰਦਾਏ - ਤੇ ਓ ਇਲੈਕਟ੍ਰਿਕ ਦੀ ਵਾਰਾਂ ਹੁੰਦੀਆਂ ਨੇ, ਓ ਕਰੰਟ ਫੈਲ ਜਾਂਦਾ। ਤੇ ਵਚਾਰੇ ਪਕਸ਼ੀਆਂ ਨੂੰ ਥੋੜੀ ਪਤਾ, ਅਸੀਂ ਕਿੱਥੇ ਬੈਣਾ ਵੇ। ਓਨਾਂ ਨੂੰ ਥੋੜ੍ਹੀ ਪਤਾ ਅੱਸੀ ਕਿੱਥੇ ਬਵਾਂ ਗੇ ਤੇ ਕਿਥੇ ਮਤਬ ਕੀ ਐ ਕੰਮ ਕਰਨਾ ਏ ਸਾਨੂੰ। ਓ ਵਚਾਰੇ ਬੈ ਜਾਂਦੇ ਨੇ, ਓ ਜਿਸ ਤਰ੍ਹਾਂ ਈ ਬੈਂਦੇ ਨੇ ਨਾਲ ਈ।
ਬਸ ਓ ਅਸੀਂ ਆਪਣੀ ਸੂਲਤਾਂ ਵਾਸਤੇ ਇਨਸਾਨ ਨੇ ਆਪਣੀ ਸੂਲਤਾਂ ਵਾਸਤੇ ਸਭ ਕੰਮ ਕੀਤੇ ਨੇ। ਪਸ਼ੂ-ਪਕਸ਼ੀਆਂ ਦਾ ਸੋਚਿਆ ਈ ਨੀ ਕਿਸੇ ਨੇ।
ਓ ਫੇਰ ਓ ਦੇਖੋ।
ਓ ਦੇਖਿਆ ਨਾ ਇੱਕ ਮੂਵੀ ਵੀ ਆਈ ਸੀ, ਓ ਟਾਵਰ ਵਾਲੀ ਜਿੱਥੇ ਟਾਵਰ ਮੋਬਾਇਲ ਟਾਵਰ ਕਰਕੇ ਸਾਰੇ ਜੀਵ-ਜੰਤੂ, ਮੂਵੀ ਦਾ ਹਾਂ, ਓਸ ਮੂਵੀ ਦਾ ਏ ਵੀ ਦੱਸੇਆ ਸੀ ਸਬ ਏਈਓ ਦੱਸੇਆ ਸੀ ਓਨਾਂ ਨੇ ਏ ਟਾਵਰ ਕਰਕੇ, ਜੇੜੇ ਪਕਸ਼ੀ ਜੇੜੇ ਖਤਮ ਹੋ ਰਏ ਨੇ।
ਫੇਰ ਓ, ਤੁਆਰ ਆ ਜਾਂਦੇ ਨੇ ਪਤੰਗਾਂ ਦੇ ਬਸ ਬਸੰਤ ਪੰਚਮੀ ਦੇ ਕੋਲ ਕਿੰਨੀ ਪਤੰਗਾਂ ਉੱਡਦੀਆਂ ਨੇ। ਓਦੇ ਨਾਲ ਤੇ ਜ਼ਾਦਾ ਨੁਕਸਾਨ ਹੁੰਦਾ, ਦੋ ਦਿਨ ਦੇ ਅੰਦਰ-ਅੰਦਰ ਕਿਓਂਕੇ ਓ ਉੱਡਦੇ ਹੁੰਦੇ ਨੇ ਕਿਸੀ ਦੀ ਗਰਦਨ ਫਸ ਜਾਂਦੀ ਜੇ ਕਿਸੀ ਦੀ ਪੈਰ ਫੱਸ ਜਾਂਦਾ ਵਿੱਚ ਵਿਚਾਰੇ ਫੇਰ ਬਾ, ਐਹ ਸਬ ਕੰਮ ਹੁੰਦੇ ਨੇ ਤੇ ਫੇਰ ਕੀ ਕਰਦੀ ਐ ਸਰਕਾਰ? ਨਾਲ-ਨਾਲ ਓਨਾਂ ਨੂੰ ਠੀਕ ਕਰਨ ਦੇ ਕੈਂਪ ਵੀ ਲਾ ਦੰਦੀ ਏ।
ਹੋਰ
ਹਾਂ, ਜਿਸ ਤਰਾਂ ਕੀ ਮਤਲ ਕੀ ਜ਼ਮੀਨ ਤੇ ਡੀ ਗਿਆ
ਨੂੰ ਵੀ ਸਬ ਅਪਨਾ ਕੁਛ ਨੀ ਕਰਦੀ ਐ ਸਰਕਾਰ, ਸਰਕਾਰ ਨੂੰ ਵੀ ਆਪਨੇ ਫਾਇਦੇ ਚਾਈਦੇ ਨੇ।
ਨਈਂ-ਨਈਂ ਗੁਜਰਾਤ ਚ ਤੇ ਬੋਤ ਹੈਗਾ ਜੇ ਇਸ ਚੀਜ਼ ਦਾ ਓ ਸਾਡੇ ਇੱਥੇ ਵੀ ਇੱਕ ਉਤਰਾਨ ਦਾ ਫੈਸਟੀਵਲ ਹੁੰਦਾ ਤੇ, ਦੋ ਦਿਨ ਪੈਲੇ ਈ ਜੀਵ ਜੀਵਨ ਵਾਲੇ ਹੁੰਦੇ ਨੇ ਨਾ, ਓ ਆਪਣੇ-ਆਪਣੇ ਕੈਂਪ ਲਗਾ ਦਿੰਦੇ ਨੇ ਔਰ ਬਕਾਇਦਾ ਉੱਥੇ ਲਿਖ ਦਿੰਦੇ ਨੇ ਵੀ ਕੋਈ ਵੀ ਅ ਪਕਸ਼ੀ ਮਤਲਬ ਕਿ ਡੋਰੀ ਦੇ ਨਾਲ ਜਖਮੀ ਮਿਲੇ ਕੁੱਛ ਵੀ ਓਨੂੰ ਹੋਇਆਦਾ ਹੋਏ ਤੇ ਸਿੱਦਾ ਜੀਵ ਦਵਨ ਚ ਲੈ ਕੇ ਆਓ, ਓਦਾ ਅਸੀਂ ਟਰੀਟਮੈਂਟ ਕਰਾਂਗੇ।
ਨਾ ਜੀ, ਏਥੇ ਕੋਈ ਨੀ ਏਥੇ ਸਰਕਾਰ ਸੁੱਤੀ ਪਈ ਐ ਕੱਖ ਵੀ ਨੀ ਏਥੇ ਏ ਜੀਵ ਪ ਪਕਸ਼ੀ ਕੀ ਇੱਥੇ ਜ ਇਨਸਾਨ ਮਰ ਜਾਨ ਸੜਕ ਤੇ ਓਨਾਂ ਨੂੰ ਨੀ ਕੋਈ ਪੁੱਸ਼ਦਾ।
ਨਈਂ-ਨਈਂ-ਨਈਂ, ਸਾਡੇ ਤੇ ਇੱਥੇ ਖੈਰ ਇਸ ਤਰਾਂ ਦੀ ਤੇ ਕੋਈ ਨੀ ਐ ਲੇਕਿਨ ਕਈ ਬੱ ਸਾਡੇ ਬੱਚੇ ਖੁੱਦ ਮੇਰੇ ਘਰ ਦੇ ਬਾਰ ਕਿੰਨੀ ਵਾਰ ਕਬੂ ਤਰ ਜ਼ਖ਼ਮੀ ਹੋ ਗਏ ਨੇ, ਅਸੀਂ ਜੀਵ-ਦਵਨ ਚ ਫੋਨ ਕਰਨੇ ਆਂ ਓਨਾਂ ਦਾ ਇੱਕ ਬੰਦਾ ਆਂਦਾ ਟੋਕਰੀ ਲੈ ਕੇ, ਓ ਟੋਕਰੀ ਲੈ ਕੇ ਓਦੇ ਚ ਪਾ ਕੇ ਓਨਾ ਨੂੰ ਲੈ ਜਾਂਦਾ ਵੇ ਓ, ਹਾਂ।
ਸਾਨੂੰ ਅਸੀਂ ਸੋਚਾਂਗੇ ਤੇ ਤਾਂ ਈ ਅ ਸਾਡਾ ਵੀ ਕੁਸ਼ ਬਣੇਗਾ।
ਸਾਡੀ ਤੇ ਹਾਂ ਮੇਰੀ ਤੇ ਗੁਡੀਆ ਵੀ ਇਸ ਚੀਜ ਚ ਲੱਗੀ ਦੀ ਐ। ਹੂੰ, ਮੇਰਾ ਕਾਕਾ ਵੀ ਲੱਗੇਆ ਦਾ ਅਸੀਂ ਪਰਸਨਲ ਮਤਲ ਕੀ ਸਾਡੀ ਇੱਕ ਰਿਲੇ ਟਿੱਵ ਹੈਗੀ ਐ, ਓਨਾਂ ਦੀ ਗੁਡ ਗੁਡੀਆ ਮਤਲ ਕੀ ਏਦੇ ਚ ਹੈਡ ਹੈਗੀ ਐ ਤੇ ਸਾਨੂੰ ਤੇ ਕੋਈ ਵੀ ਕਿੱਦਰੇ ਵਿਖਦਾ ਨਾ ਤੇ ਓਨੇ ਸਾਨੂੰ ਕਿਆ ਦਾ ਵੇ ਕਿ ਤੁਆਨੂੰ ਕਿਧਰੇ ਵੀ ਕੋਈ ਪਕਸ਼ੀ ਨਜ਼ਰ ਆਵੇ ਨਾ ਯਾਂ ਕੋਈ ਜ਼ਖ਼ਮੀ ਜਾਨਵਰ ਕੁਛ ਵੀ ਮੈਨੂੰ ਡਾਇਰੈਕਟ ਕਾੱਲ ਕਰੋ ਤੇ ਮੇਰੇ ਬੰਦੇ ਆਣਗੇ, ਓਨੂੰ ਲੈ ਕੇ ਜਾਣਗੇ। ਤੇ ਫੇਰ ਸਾਡੇ ਬੱਚੇ ਦਾ ਈ ਓ ਰਾ ਵੇਖਦੇ ਨੇ ਕਿ ਮੰਮੀ ਕੋਈ ਲੱਭੇ ਤੇ ਅਸੀਂ ਮੰਮੀ ਫੋਨ ਕਰੀਏ ਸਾਨੂੰ ਬੜਾ ਮਜਾ ਆਂਦਾ ਏ ਸਬ ਦੇਖ ਦੇੇਖਣ ਦਾ, ਓਦਾ ਇਲਾਜ ਕਰੇਗਾ ਵੇਖਾਂਗੇ ਕਿਸ ਤਰਾਂ ਕਰਦੇ ਨੇ, ਕਿਸ ਤਰਾਂ ਨਈਂ ਕਰਦੇ।
ਵਦੀਆ ਨਾ, ਐ ਤੇ ਹੋ ਐ ਭਾਵਨਾ ਬੱਚੇ ਦੇ ਅੰਦਰ ਤੇ ਹੋਣੀ ਚਾਈਦੀ ਐ। ਤੇ ਚਲੋ ਹੈਲਪ ਦੀ, ਇੱਥੋਂ ਈ ਹੈਲਪ ਕਰਨਾ ਬੱਚਾ ਸਿੱਖਣਗੇ। ਜਿਵੇਂ ਅੱਜ ਪਸ਼ੂ-ਪਕਸ਼ੀ ਦੀ ਹੈਲਪ ਕਰਨਗੇ, ਕੱਲ ਇਨਸਾਨਾਂ ਦੀ ਵੀ ਕਰਨਗੇ।
ਹੂੰ, ਪੇੜ-ਪੌਦੇੇ ਖਤਮ, ਇਨਵਾਇਰਮੈਂਟ ਖਤਮ ਹਵਾ ਪਾਨੀ ਖਤਮ, ਹੁਨ ਲੋਕਾਂ ਦੇ ਘਰਾਂ ਜਗਾ-ਜਗਾ ਚ ਗਰੀਬਾਂ ਤੋਂ ਗਰੀਬਾਂ ਦੇ ਘਰਾਂ ਚ ਏਸੀ ਲਾਗ ਗੇਦੇ ਨੇ ਇੱਕ-ਇੱਕ ਘਰ ਚ ਚਾਰ-ਚਾਰ ਏਸੀ ਲੱਗੇ ਦੇ ਨੇ ਫੇਰ ਕੈਂਦੇ ਨੇ ਗਰਮੀ ਬੜੀ ਐ, ਗਰਮੀ ਬੜੀ ਐ।
ਕੰਮ ਕਰਦਾ ਐ ਓਨੂੰ ਏ ਨੀ ਪਤਾ ਓਦੇ ਨਾਲ ਇਨਵਾਇਰਮੈਂਟ ਨੂੰ ਕੀ ਲੋਸ ਹੋ ਰਿਆ ਕੀ ਨਈਂ ਹੋ ਰਿਆ। ਕਿਓਂਕਿ ਏ ਕੌਮ ਕਰ ਰਾ ਪੈਸੇ ਵਾਲੇ। ਗ਼ਰੀਬ ਬੰਦਾ ਤੇ ਅੱਜ ਵੀ ਸੋਚੇਗਾ, ਪਸ਼ੂ ਪਕਸ਼ੀ ਦੀ ਵੀ ਸੋਚੇਗਾ, ਇਨਸਾਨ ਦੀ ਵੀ ਸੋਚੇਗਾ, ਆਪਨੀ ਵੀ ਸੋਚੇਗਾ।
ਅੱਜ ਬਲਕਿ ਮੈਨੂੰ ਮੈਸਿਜ ਵੀ ਆਇਆ ਅੱਜ ਇਨਵਾਇਰਮੈਂਟ ਵਾਸਤੇ ਕੀ ਮਤਲਬ ਸਾਡੇ ਅੱਜ ਏਥੇ ਮਤਲਬ ਕੀ ਵਿਸ਼ੋਪਨ ਦਿਨ ਮਨਾ ਰਏ ਨੇ, ਕੇ ਆਪਨੇ ਘਰ ਚ ਜਿੰਨੇ ਹੋ ਸਕੇ ਪੌਦੇ ਤੋਂ ਪੌਦੇ ਲਾਵੇ ਓ ਅੱਜ, ਹੁਨ ਜਗਾ-ਜਗਾ ਸਾਨੂੰ ੲ ਸਬ ਨਾਟਕ ਬਾਜ ਜੀ ਏ ਸਰਕਾਰ ਨੂੰ ਸਰਕਾਰ ਨੂੰ ਵਖਾਨ ਵਾਸਤੇ।
ਕੀ ਅਸੀਂ ਹਾਂ ਜੀ ਆਹ ਕੰਮ ਕਰ ਰਏ ਆਂ ਬਟ ਉਸ ਕੰਮ ਦਾ ਕੋਈ ਨਤੀਜਾ ਨੀ ਐ ਓ ਸਿਰਫ਼ ਇੱਕ ਫੋਰਮੈਲਿਟੀਜ਼ ਨੇ, ਆਏਗਾ ਕੋਈ ਸੈਲੀਬ੍ਰਿਟੀ ਤੇ ਆ ਕੇ ਇੱਕ ਪੌਦੇ ਨੂੰ ਹੱਥ ਲਗਾ ਜੇਗਾ ਚਲੋ ਜੀ ਹਮਨੇ ਕਰ ਦੀਆ ਜੀ ਹਮਨੇ ਇਤਨੇ ਪੌਦੇ ਲਗਾ ਏ ਸਿਰਫ ਕਾਗਜ਼ੀ ਕੰਮ ਐ। ਜੇੜਾ ਰਿਐਲਿਟੀ ਵਿੱਚ ਕੁਛ ਨੀ ਹੁੰਦਾ ਗਾ, ਰਿਐਲਿਟੀ ਵਿੱਚ ਸਿਰਫ ਕਟਿੰਗ ਹੋ ਰੀ ਏ, ਪੌਦੇ ਦੀ ਕਟਿੰਗ ਕਰਾ ਲੋ ਆਪਨੇ ਫੈਦੇ ਵਾਸਤੇ ਕੋਈ ਕਿਸੇ ਵਾਸਤੇ ਕੋਈ ਕਿਸੇ ਵਾਸਤੇ।
ਅਰੇ ਐ ਤੇ ਸ਼ੋਬਾਜ਼ੀ ਹੋ ਗਏ ਦੇ ਨੇ। ਜੈਸਮੀਨ ਲਗਾ ਲਿਆ, ਗੁਲਾਬ ਲਗਾ ਲਿਆ, ਫਿਰ ਚਾਰ ਦਿਨ ਵਾਲੇ ਮਾਲੀ ਬੁਲਾ ਲੇ।
ਪੈਲੇ ਲੋਕੀ ਆਪਨੇ ਘਰਾਂ ਚ ਕੀ ਲਾਂਦੇ ਸੀ। ਪੇੜ ਪੌਦੇ ਲਾਂਦੇ ਸੀ ਓਥੇ ਪਕਸ਼ੀ ਰੁਕਦੇ ਸੀ ਹਰ ਇੱਕ ਦੇ ਘਰ ਵਿੱਚ ਕੋਈ ਨਾ ਕੋਈ ਵੱਡਾ ਪੇੜ ਪੌਦਾ ਜ਼ਰੂਰ ਹੁੰਦਾ ਸੀ, ਹਰ ਘਰ ਚ ਗਾਓਂ ਚ ਲੈ ਲੋ ਸ਼ੈਰ ਲੈ ਲੋ, ਅੱਜ-ਕੱਲ ਕਿਸੇ ਦੇ ਘਰ ਪੌਦੇ ਹੈ ਈ ਨਈਂ ਅੱਜ-ਕੱਲ ਲੋਕੀ ਫੈਸ਼ਨਏਬਲ ਮਨੀ ਪਲਾਂਟ ਲਗਾਲੋ ਯੇ ਲਗਾਲੋ ਉਸ ਸਨੇਕ ਲਗਾ ਲੋ, ਐ ਲਗਾ ਲੋ ਬਸ, ਏਨਾ-ਏਨਾ ਪੇੜਾਂ ਨਾਲ ਬ ਬਸ ਹਾਂ ਸਿਰਫ ਸ਼ੋ ਔਫ ਸ਼ੋ ਔਫ ਬਸ ਸ਼ੋ ਔਫ ਫਲਾਣੇ ਨੇ ਲਗਾਇਆ ਤਾਂ ਅਸੀਂ ਵੀ ਲਗਾ ਲੀਏ। ਸਾਰੇ ਲੋਕੀ ਕੈਂਦੇ ਫਲਾਨੇ ਦੇ ਘਰ ਅੰਮ ਦਾ ਪੇੜ ਲੱਗਿਆ ਅਸੀਂ ਵੀ ਲਗਾ ਲੀਏ ਨਿੰਮ ਦਾ ਲੱਗਿਆ ਅਸੀ ਵੀ ਲਗਾ ਲੀਏ, ਜੇੜੇ ਪੌਦੇ ਸਾਨੂੰ ਫੈਦੇ ਦਿੰਦੇ ਨੇ। ਜਿਨੇ ਪੌਦੇ ਨੇ ਸਾਨੂੰ ਆਕਸੀਜਨ ਦੇਨੇ ਐ ਓ ਲਗਾਨ। ਤੇ ਅੱਜ-ਕੱਲ ਕੁਛ ਓ ਆਕਸੀਜਨ ਦੇ ਨਾਲ-ਨਾਲ ਪਸ਼ੂ ਪਕਸ਼ੀਆਂ ਦੇ ਘਰ ਬਨਦੇ ਸੀ ਓਨਾਂ
ਹੂੰ, ਫੇਰ ਵੀ ਓ ਤੇ ਫੇਰ ਹੂੰ ਨਈਂ ਤਾਂ ਕਿ ਕਿੱਥੋਂ ਫਿਰ ਸਾਨੂੰ ਦੁੱਧ ਪਿਓਰ ਮਿਲੇਗਾ ਤੇ ਕਿੱਥੋਂ ਸਾਨੂੰ ਸਭ ਚੀਜ਼ਾਂ ਪਿਓਰ ਮਿਲਨਗੀ ਜੇ ਪਸ਼ੂ-ਪਕਸ਼ੀ ਨੀ ਆਨਗੇ। ਦਿਖਦੇ ਈ ਨਈ ਹੁਨ ਤੇ ਪੈਲੇ ਤੇ ਕਿੰਨੇ ਗਾਵਾਂ ਦਿਖਨੀਆਂ, ਮੱਝਾਂ ਦਿਖਨੀਆਂ।
ਕੀ ਹੂੰ
ਤੇ ਮਤਲਬ ਕੀ ਚਰਾਨ ਜਾਂਦੇ ਸੀ ਹੁਨ ਤੇ ਓ ਸਬ ਫਮੈਲਿਟੀਆਂ ਖਾਲੀ। ਮਤਲਬ ਕੀ ਵੱਡੇ-ਵੱਡੇ ਗੋਦਾਵਨਾਂ ਵਿੱਚ ਈ ਰੈ ਗਈਆਂ ਨੇ, ਓਥੇ ਈ ਓਨਾਂ ਨੂੰ ਖੁਆ ਪਿਆ ਦਿੰਦੇ ਨੇ, ਤੇ ਕੀ ਪਤਾ ਓਨਾਂ ਨੂੰ ਕੀ ਖਵਾਂਦੇ ਨੇ ਘਾਅ ਖਵਾਂਦੇ ਨੇ ਜੂਠ ਮੀਠ ਖਵਾਂਦੇ ਨੇ, ਸਾਨੂੰ ਥੋੜੀ ਪਤਾ ਕੀ ਖਵਾਂਦੇ ਨੇ। ਸਾਨੂੰ ਕੀ ਪਤਾ ਕੀ ਖਵਾਂਦੇ ਨੇ ਓਥੇ ਐ ਸਬ।
ਆਨ ਵਾਲੇ ਟੈਮ ਚ ਹੋਰ ਇਨਵਾਰਮੈਂਟ ਦਾ ਬੁਰਾ ਹਾਲ ਏ।
ਹਾਂ, ਸਈ ਗੱਲ ਐ।
ਬਸ ਜੀ ਬਨਾਨੀ ਆ ਰੋਟੀ ਹੁਨ ਥੋੜਾ ਜਾ ਵੇਲੇ ਸੀ ਮਖਾਂ ਚਲੋ ਟਾਈਮ ਪਾਸ ਕਰ ਲੀਏ ਥੋੜਾ ਜਾ। ਫ਼ਿਰ ਇਕ ਜਾਂਦੇ ਹੋਏ ਤੇ ਇੱਕ ਬਨਾਨ ਦਾ ਬੜਾ ਪੰਗਾ। ਮੌਸਮ ਤੋ ਬੋਤ ਖ਼ਰਾਬ ਐ ਬਰਸਾਤ ਹੋ ਰਈ ਤਿੰਨ ਦਿਨ ਦੀ ਲਗਾਤਾਰ।
ਅੱਛਾ ਤੇ ਲੱਗਦਾ ਬੱਚੇ ਅੱਜ ਰੋਲਾਂ ਮਚਰੇਆ ਘਰ ਈ ਐਂ।
ਗਏ ਨੀ ਬੱਚੇ ਸਕੂਲ ਈ ਨੀ ਗਏ, ਬਾਰਿਸ਼ ਹੋ ਰਈ ਸੀ ਸਵੇਰੇ ਗਏ ਨੀ।
ਅੱਛਾ-ਅੱਛਾ ਏਦਾਂ ਦਿਮਾਗ਼ ਖਾਨਗੇ ਹੁਨੇ ਤਾਂ
ਬਸ- ਬਸ ਦਿਮਾਗ ਖਾ ਰਹੇਂ ਨੇ ਸੋ ਰਹੇਂ ਨੇ ਛੁੱਟੀ ਹੈਗੀ ਐਂ ਨਈ ਗਏ ਸਕੂਲ ਤਾਂ ਸੋਣੇ ਦੋ ਹਮੇਂ।
ਹਾਂ- ਹਾਂ, ਹਾਂ ਬੜਾਂ ਵੈ। ਮਾਵਾਂ ਤੇ ਸ਼ੁਕਰ ਕਰਦੀਆਂ ਨੇ ਸਕੂਲ ਖੁੱਲਣ ਇੱਥੇ ਛੁੱਟੀ ਆਂ ਜਾਂਦੀ ਹੈ ਹੋਰ ਵਕਤ ਪੈ ਜਾਂਦਾ।
ਬੋਤ ਵਕਤ ਏ ਛੋਟੇ ਦੋ ਗਏ ਨੇ, ਵੱਡੇ ਗਏ ਨੀਂ।
ਅੱਛਾ ਵੱਡਿਆਂ ਨੂੰ ਕੋਈ ਜਾ਼ਦਾ ਮੀਂਹ ਚੱਲਦਾ ਪਿਆਂ ਸੀ।
ਰਿਹਾ ਸੀ ਉਹ ਇੱਕ ਦੀ ਥੋੜੀ ਤਬੀਅਤ ਖ਼ਰਾਬ, ਸੀ ਉਦੋਂ ਕੁੱਛ ਨਿਕਲ਼ਿਆ ਸੀ ਦਾਣਾ ਉਹ ਗਏ ਨੀ ਗਈਂ ਨੀ ਤੇ ਉਹਦੇ ਕਰਕੇ, ਦੂਸਰਾ ਵੀ ਨੀ ਗਿਆ। ਬਾਕੀ ਦੋਨੋਂ ਚਲੇ ਗਏ, ਸਾਰਿਆਂ ਛੋਟਾ ਚਲਾ ਗਿਆਂ, ਅੱਜ ਦੇਖੀਏ ਸੋਚ ਰਹੇਂ ਹਾਲੇ। ਹਾਲੇ ਤੇ ਖ਼ਿਆਲ ਹੀ ਬਣਾ ਰਹੇਂ ਹਾਂ ਖ਼ਿਆਲੀ ਪਲਾਓ ਬਣਾਂ ਰਹੇਂ ਆ ਸਮਝ ਨੀ ਆ ਰਹੀਂ ਬਣਾਨ ਦਾ ਬੜਾਂ ਪੰਗਾਂ ਐ।
ਖ਼ਿਆਲੀ ਪਲਾਓ ਹੋਏ ਨਾ ਇਹ ਮੈਜ਼ਨ, ਕਰੋ ਨਾ ਦਿਮਾਗ਼ ਚ ਤੇ ਉਹਦਾ ਵੀ ਬੜਾਂ ਵਧੀਆਂ ਟੇਸਟ ਆਂਦਾ ਹੈ ਜੇ ਫੇਰ, ਸਹੀ ਗੱਲ ਐ।
ਐ ਢਿੱਡ ਨੀ ਭਰਨਾਂ।
ਢਿੱਡ ਨੀ ਭਰਦਾ ਖਾਲੀ ਮੈਜਨ ਕਰੋ ਬਈ ਅਸੀਂ ਆਹ ਖਾਣਾਂ ਵੇ ਅੱਜ਼। ਹਾਂ ਸਹੀ ਗੱਲ ਐ, ਤਹੀ ਆਂ ਮੈਂ ਹੂੰ। ਮੈਂ ਇਸ ਲਈ ਤਾਂ ਫੋਨ ਕੀਤਾਂ ਮੈਂ ਕਿਹਾਂ ਚਲ ਥੋੜਾ ਫ੍ਰੀ ਬੈਠੀਂ ਸੀ ਪੁੱਛਾ ਕੀ ਵੀ ਤੁਹਾਨੂੰ ਦੁੱਧ- ਦੱਧ। ਪਿਓਂਰ ਮਿਲ਼ਦਾ।
ਬਸ ਜੀ ਪਿਓਰ ਕਿੱਥੇ ਪਿਓਰ ਅੱਜ ਕੱਲ ਕੁੱਛ ਵੀ ਨੀ ਐ। ਸ ਸਭ ਨਕਲੀ ਏ।
ਪਸ਼ੂ ਪਕਸ਼ੀ ਨਈ ਰਹੇ ਤੇ ਫੇਰ ਪਿਓਰ ਚੀਜ਼ਾਂ ਤਾਂ ਭੁੱਲ ਹੀ ਜਾਓ ਤੁਸੀਂ। ਹਾਂ ਅੱਜ ਕੱਲ ਤਰਬੂਜ਼ ਵੇਖ ਲੋ, ਅੰਬ ਦੇਖ਼ ਲੋ। ਇੰਨੇ- ਇੰਨੇ ਵੱਡੇ ਬਣਾਂ ਦਿੰਦੇਂ ਨੇ ਇੰਜੈਕਸ਼ਨਾਂ ਨਾਲ ਭਰ- ਭਰ ਕੇ। ਹਾਂ ਟੇਸਟ ਵੀ ਨੀ ਆਂਦਾ ਫ਼ੇਰ ਉ ਸਭ ਚੀਜ਼ਾਂ ਦਾ।
ਕੀ ਖਾਏ ਇਨਸਾਨ ਜੇਨੂੰ ਸੋਚੇਂ ਤਾਂ ਫੇਰ ਇਨਸਾਨ ਖਾਣਾਂ ਈ ਛੱਡਦੇ ਜੀਣਾਂ ਹੀ ਛਡ-
ਫਰੂਟ ਕਦੋਂ ਪੱਕਦਾ ਐ, ਜਦੋਂ ਉਹਦੇ ਵਿੱਚ- ਕੋਈ ਪਕਸ਼ੀ ਚੁੰਝ ਮਾਰਦਾ ਐ ਕੋਈ ਚੁੰਝ ਮਾਰਦਾ ਹੈ। ਉ ਵੇਖਦੇਂ ਸੀ ਕਿ ਅਮਰੂਦਾ ਦੇ ਪੇੜ ਲੱਗਿਆਂ ਦਾਂ ਸੀ। ਤੇ ਚੁੰਜ ਮਾਰ ਜਾਣੀਂ ਤੇ ਉਹ ਲਾਲ ਰੰਗ ਦਾ ਹੋ ਜਾਂਦਾ ਸੀ ਉਹਦਾ ਮਿਠਾਸ ਹੀ ਅਲੱਗ ਹੁੰਦੀਂ ਸੀ ਫੇਰ।
ਹੂੰ।
ਹਾਂ ਠੀਕ।
ਅੱਜ ਕੱਲ ਔਰਗੈਨਿਕ ਚੀਜ਼ਾਂ ਹੈ ਹੀ ਨੀ ਅੱਜ ਕੱਲ ਤਾਂ ਸਾਰਾਂ ਕੈਮੀਕਲ ਐ। ਕੈਚ ਕੱਢੋ ਕੱਚੇ ਕੱਢ ਲੋ ਕੈਮੀਕਲ ਨਾਲ ਪਕਾਂ ਲੋ।
ਚਲੋਂ। ਕੋਈ ਗੱਲ ਨੀ ਫੇਰ ਮੈਂ ਇਸ ਲਈ ਫ਼ੋਨ ਕੀਤਾਂ ਮੈਂ ਕਿਹਾਂ ਚੱਲ ਥੋੜਾਂ ਫ੍ਰੀ ਬੈਠੇਂ ਸੀ ਥੋੜਾਂ ਪੁੱਛਾ ਕੀ ਤੁਹਾਂਨੂੰ। ਪਿਓਰ ਚੀਜ਼ਾਂ ਕੀ- ਕੀ ਮਿਲਦੀਆਂ ਪਈਆਂ ਨੇਂ।
ਬਸ ਜੀ,
ਹੂੰ ਚਲੋ ਸਤਿ ਸ੍ਰੀ ਅਕਾਲ ਠੀਕ ਹੈ ਓਕੇ ਜੀ